ਹੈਲੋ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿੱਦਾਂ ਠੀਕ ਹੋ।
ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ।
ਹਾਂਜੀ, ਸਭ ਵਧੀਆ ਠੀਕ ਠਾਕ, ਹੋਰ ਕੀ ਕਰੀ ਜਾਨੇ।
ਕੁਝ ਨਹੀਂ ਜੀ ਬਜ਼ਾਰ ਹੀ ਆਏ ਸੀਗੇ।
ਅੱਛਾ-ਅੱਛਾ ਹਾਂ, ਕਿੱਦਾਂ ਦਾ ਇਨਵਾਇਰਮੈਂਟ ਉੱਧਰ?
ਬਸ ਠੀਕ ਹੀ ਹੈ ਜੀ, ਗਰਮੀ ਬਹੁਤ ਜ਼ਿਆਦੇ।
ਹਾਂਜੀ-ਹਾਂਜੀ, ਗਰਮੀ ਬਹੁਤ ਬਹੁਤ ਬੁਰਾ ਹਾਲ ਹੋਇਆ ਪਿਆ, ਗਰਮੀ ਦੇ ਇੱਕ ਪੋਲਿਊਸ਼ਨ ਉੱਤੋਂ ਗਰਮੀ। ਬੁਰਾ ਹਾਲ ਹੋਇਆ ਪਿਆ ਸਭ ਪਾਸੇ ਹਾਂਜੀ। ਹਾਂਜੀ ਪੇੜ ਪੌਦੇ ਲੱਭਦੇ ਨਹੀਂ ਕਿਸੇ ਪਾਸੇ।
ਕੱਟ ਤੇ ਸਾਰਿਆਂ ਨੇ
ਹਾਂਜੀ-ਹਾਂਜੀ, ਬਸ-ਬਸ। ਉਹਦੇ ਕਰਕੇ ਔਖਾ ਹੋ ਗਿਆ ਨਾ ਜ਼ਿਆਦਾ।
ਹਾਂਜੀ, ਪੇੜ ਪੌਦਿਆਂ ਕਰਕੇ ਤਾਂ ਆਪਾਂ ਜੀ ਸਕਦੇ ਹਾਂ।
ਜੀ ਸਕਦੇ ਆ ਹਾਂਜੀ। ਹੁਣ ਤਾਂ ਹੀ ਹਰਿਆਲੀ ਲੱਭਣ ਵਾਸਤੇ ਦੂਰ ਦੂਰ ਜਾਈਦਾ, ਘੁੰਮਣ ਵਾਸਤੇ ਕਿਤੇ ਹਰਿਆਲੀ ਲੱਭੇ ਇਨਵਾਇਰਮੈਂਟ ਵਧੀਆ ਰਹੇ। ਨਾ ਪੈਸੇ ਖਰਚ ਕੇ ਜਾਂਦੇ ਹੁਣ ਹਾਂਜੀ। ਹੂੰ, ਤੇ ਪੈਸੇ ਖਰਚ ਖਰਚ ਕੇ ਜਾਂਦੇ ਆ।
ਹਾਂਜੀ, ਗਰਮੀ ਬਹੁਤ ਜ਼ਿਆਦਾ ਹੋਈ ਪਈ ਆ।
ਬਹੁਤ ਹਾਂਜੀ ਗਰਮੀ ਤਾਂ ਹੈ ਹੀ ਬਹੁਤ। ਗਰਮੀ ਨੇ ਤੇ ਬਹੁਤ ਬੁਰਾ ਹਾਲ ਕੀਤਾ, ਨਾ ਬੰਦਾ ਕਿਤੇ ਆ ਸਕਦਾ ਨਾ ਜਾ ਸਕਦਾ।
ਸਹੀ ਗੱਲ ਏ। ਬਹੁਤ ਔਖਾ ਈ।
ਹਾਂਜੀ ਹਾਂਜੀ।
ਹੋਰ
ਹੋਰ ਬਸ ਸਭ ਵਧੀਆ ਠੀਕ ਠਾਕ, ਬਸ ਗਰਮੀ ਬਹੁਤ ਸੀਗੀ ਤੇ ਬੈਠੇ ਸੀਗੇ, ਬੱਚੇ ਕਹਿ ਰਹੇ ਘੁੰਮਣ ਜਾਣਾ ਮੈਂ ਕਿਹਾ ਨਹੀਂ ਰਹਿਣ ਦੋ ਤੁਸੀਂ, ਮੈ ਕਿਹਾ ਘਰ ਹੀ ਰਹੋ। ਕਿ ਕਿਤੇ, ਹਾਂਜੀ।
ਇਕ ਬਾਹਰ ਦੀ ਖਾਣ ਦੀ ਬਾਲੀ ਜਿਦ ਕਰਦੇ ਆ
ਹਾਂਜੀ ਹਾਂਜੀ ਬਸ ਬਾਹਰ ਦਾ ਵੀ ਤੁਹਾਨੂੰ ਪਤਾ ਹੀ ਹੈ। ਘਰ ਚਲੋ ਸਿਲੰਡਰ ਕਰਕੇ ਅਸੀ ਕਂਜੂਸੀ ਕਰਦੇ ਹਾਂ ਤੇ ਬਾਹਰਲਿਆਂ ਰੇਟ ਵਧਾਏ ਹੋਏ ਹੈ। ਬਾਹਰ ਕੁਛ ਵੀ ਬਰਗਰ ਲੈ ਲਓ ਕੁਛ ਸਪਰਿੰਗ ਰੋਲ ਮੋਮਸ ਵਗੈਰਾ ਕੋਈ ਵੀ ਚੀਜ਼ ਲੈ ਲਓ ਉਹ ਨੂੰ ਰੇਟ ਬੜੇ ਵਧਾਈ ਹੋਏ ਇਹਨਾਂ
ਇਹ ਆਟੇ ਦੇ ਫੂਡ ਹੁੰਦਾ ਜੀ ਬਿਮਾਰੀ ਬਹੁਤ ਜਿਆਦਾ ਫੈਲਦੀ ਆ
ਹਾਂਜੀ ਹਾਂਜੀ
ਘਰ ਦਾ ਖਾਣਾ ਖਾਣਾ ਚਾਹੀਦਾ
ਘਰ ਦਾ ਖਾਣਾ ਬੱਚੇ ਨਹੀ ਨਾ ਮੰਨਦੇ ਇਸ ਗੱਲ ਨੂੰ ਘਰ ਦਾ ਖਾਣਾ ਖਾਣਾ ਚਾਹੀਦਾ ਬੜਾ ਫੋਰਸ ਕਰਦੇ ਬੱਚਿਆਂ ਨੂੰ ਬਾਹਰ ਦਾ ਨਹੀ ਘਰ ਦਾ ਖਾਓ ਬੱਚੇ ਨੀ ਮੰਨਦੇ ਇਸ ਗੱਲ ਨੂੰ ਬੱਚੇ ਕਹਿਦੇ ਨਹੀ ਬਾਹਰ ਦਾ ਹੀ ਜ਼ਿਆਦਾ ਵਧੀਆ ਇਹ ਨੀ ਪਤਾ ਘਰ ਦਾ ਹੈਲਦੀ ਹੁੰਦਾ ਫੂਡ ਖਾਣਾ ਤ ਬਾਹਰ ਦਾ ਜ਼ਿਆਦਾ ਪਸੰਦ ਕਰਦੇ ਨੇ ਬੱਚੇ
ਨਾਲੇ ਵਧੀਆ ਸਰੀਰ ਆਪਣਾ ਹੀਸਟ ਪੋਸਟ ਰਹਿੰਦਾ
ਹਾਂਜੀ- ਹਾਂਜੀ ਇਹ ਤਾਂ ਹੈ। ਹੀ ਹੈ। ਬਿਲਕੁਲ ਜੋ ਘਰ ਦੀ ਖਾਣ ਚ' ਚੀਜ਼ ਬਾਹਰ ਦੀ ਥੋੜ੍ਹੀ ਹੈਗੀ ਹੈ। ਬਾਹਰ ਇਨਾ ਧੂੰਆਂ ਪੋਲੂਸ਼ਨ ਇਨਾ ਇਨਵਾਇਰਮੈਂਟ ਬੁਰਾ ਹਾਲ ਹੋਇਆ ਹੁੰਦਾ ਬਾਹਰ ਸਾਰਾ ਸਿਸਟਮ ਖਰਾਬ ਹੋਇਆ ਪਿਆ ਬਾਹਰ ਤੇ
ਹਾਂਜੀ।
ਜਰਾ ਵੀ ਔਖਾ-
ਇਕ ਉਹਦੇ ਕਰਕੇ ਆ ਜੀ ਵਾਹੀਕਲ ਕਰਕੇ ਬਹੁਤ ਜਿਆਦਾ ਹੋਇਆ ਪਿਆ
ਹਾਂਜੀ, ਹਾਂਜੀ।
ਵਾਹੀਕਲ ਵੀ ਬਹੁਤ ਪ੍ਰਦੂਸ਼ਣ ਕਰਦੇ ਆ
ਹਾਂਜੀ- ਹਾਂਜੀ ਇਹ ਤਾਂ ਹੈ। ਹੀ ਆ
ਇਕ ਸ਼ੋਰ ਹੋਰਨਾਂ ਨਾਲ ਬਹੁਤ ਸ਼ੋਰ ਕਰਕੇ ਕਿ ਪ੍ਰਦੂਸ਼ਣ ਬਹੁਤ ਕਰ, ਹਾਂਜੀ
ਬਸੋ ਭਾਜੀ ਜਾਂ ਸੋਚੀ ਦਾ ਚਲੋ ਕਿਤੇ ਵਧੀਆ ਇਨਵਾਇਰਮੈਂਟ ਹੋਵੇ ਤੇ ਚਲੋ ਬੰਦਾ ਚਲੀ ਜਾਵੇ ਜਾਂ ਕਿਦਾਂ ਹਨਾ। ਪਰ ਹੈ ਨ ਉਹਦੇ ਲਈ ਬਸ ਪੈਸੇ ਬੜੇ ਚਾਹੀਦੇ ਫੇਿਰ ਤੇ ਘੁੰਮਣ ਫਿਰਨ ਜਾਣਾ ਸ਼ਾਂਤ ਇਲਾਕ ਵਿਚ ਜਾਣਾ ਹੋਵੇ ਤੇ ਮਹਿੰਗਾਈ ਬੜੀ ਹੈ। ਜਿਥੇ ਵੀ ਜਾਣਾ ਹੋਵੇ ਤੇ ਹਾਂਜੀ ਹਾਂਜੀ ਬਿਲਕੁਲ ਨੀ ਜਾ ਸਕਦਾ ਸਹੀ ਗੱਲ ਹੈ। ਆਮ ਬੰਦਾ ਨੀ ਜਾ ਸਕਦਾ
ਪੇੜ ਪੋਦੇ ਵੱਧ ਤੋਂ ਵੱਧ ਆਜ ਕਲ ਹੀ ਲੋਕ ਲਗਾਉਦੇ ਏ ਹੀ ਪਟ ਰਹੇ ਆ ਪੇੜ ਪੋਦੇ
ਹਾਂ। ਲਗੇ ਤੇ ਛੱਡੇ ਓਤੇ
ਕਹਿਦੇ ਕੀੜੇ ਮਕੌੇੜੇ ਆਉਂਦੇ ਆ ਬੜੇ ਕੀੜੇ ਆਉਂਦੇ ਆ ਸੁਸਰੀਆਂ ਆਉਂਦੀਆਂ ਸੁੰਡੀਆਂ ਆਉਂਦੀਆਂ ਨਹੀ ਜ ਕੱਟ ਦੋ- ਕੱਚੀ ਤੇ ਪਹਿਲੇ ਜਗ੍ਹਾ ਹੀ ਨੀ ਹੈਗੀ ਜ਼ਮੀਨ ਹੀ ਨੀ ਹੈਗੀ ਕੱਚੀ ਪੱਕੇ- ਪੱਕੇ ਘਰ ਬਣ ਗਏ ਸਾਰੇ ਕੋਈ ਟਾਇਲਾਂ ਕੋ ਪੱਥਰ ਕੋਈ ਫਰਸ਼
ਪਹਿਲਾਂ ਜੀ ਹਰੇਕ ਦੇ ਘਰੇ ਹਰੇਕ ਦੇ ਘਰ ਇਕ ਦੋ ਪੈਏ ਹੁੰਦੇ- ਹੁੰਦੇ ਸੀ।
ਪੋਦੇ ਹੁੰਦੇ ਸੀ ਹਾਂ। ਜੇ ਅਮਰੂਦ ਦਾ ਲਗਾ ਲਓ, ਅੰਬ ਦਾ ਲਗਾ ਲੋ, ਨਿਮ ਦਾ ਲਗਾ ਲਓ ਹਾਂ। ਪਹਿਲੇ ਵਧੀਆ ਇਨਵਾਇਰਮੈਂਟ ਸੀਗਾ ਹੁਣ ਤੇ ਬਿਲਕੁਲ ਹੀ ਨਊ ਜਨਰੇਸਨ ਸਾਰਾ ਸਿਸਟਮ ਹੀ ਸਾਫਕਰ ਦਿੱਤਾ ਹੁਣ-
ਹਾਜੀ ਨਾਲ ਹੀ ਫਲ ਮਿਲਦਾ ਰਹਿਦਾ
ਫਲ ਮਿਲਦਾ ਰਹਿੰਦਾ ਹਾਂਜੀ। ਹਵਾ ਦੇਖ ਲੋ ਕਿਨੀ ਵਧੀਆ ਤਾਜ਼ੀ
ਹਾਂਜੀ ਹਾਂਜੀ।
ਹਾਂ। ਹੁਣ ਇਹਹੀ ਚੀਜ਼ਾਂ ਵਾਸਤੇ ਲੋਕੀ ਕਿਨੇ ਦੂਰ- ਦੂਰ ਭੱਜਦੇ ਐ। ਹਾਏ ਸ਼ਾਂਤ ਮਾਹੋਲ ਹੋਵੇ ਕਿਤੇ ਰੋਲਾ ਰਪਾ ਨਾ ਹੋਵੇ ਸ਼ਾਂਤ ਘਲਮੋਲ ਹੋ ਗਈ ਹਏ ਕਿਤੇ ਦੂਰ ਚਲ ਜਾਈਏ ਕਿਤੇ ਇਦਾਂ ਕਰਦੇ ਗ ਹੁਣ, ਹਾਂਜੀ
ਪੱਟਦੇ ਆ ਤੇ ਚਾਰ ਲਗਾਉਣੇ ਚਾਹੀਦੇ ਹੈ ਕੋਈ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਬਿਲਕੁਲ ਸਹੀ ਗੱਲ ਦੇਖਦੇ ਆ ਕੀ ਬਣਦਾ ਨਾ ਬਸ ਬੱਚੇ ਹੁਣ ਸ਼ਾਮ ਹੋ ਗਈ ਹੂਣ ਸਾਰੀ ਜਾਣੀ ਤੋਂ ਬਾਹਰ ਨੀ ਨਿਕਲਣਾ ਬ ਬੱਚਿਆਂ ਨੇ ਇਸ ਟਾਈਮ ਥੋੜਾ ਜਿਹਾ ਘੁੰਮਣ ਫਿਰਨ ਜਾਂਦੇ ਆ ਬਾਹਰ ਹਾਂ। ਇਸ ਟਾਈਮ ਹਾਂਜੀ -ਹਾਂਜੀ ਹਾਂ। ਅੰਦਰ ਬੈਠੇ ਬੈਠੇ ਵੀ ਬੱਚਾ ਬੋਰ ਹੋ ਜਾਂਦਾ
ਹਾਂਜੀ। ਬਾਹਰ ਖੇਡਾਂ ਵੇ ਇਹਨਾਂ ਨੂੰ ਲਾਇਆ ਕਰੋ।
ਹਾਂਜੀ ਹਾਂਜੀ ਨਹੀਂ ਜਾਂਦੇ ਆ ਹਮ ਬੇਟੇ ਦੀ ਆਦਤ ਹੈਗੀ ਚਲੋ ਚਲੇ ਜਾਂਦਾ ਕਬੱਡੀ ਕਬੱਡੀ ਚ ਹਾਂਜੀ ਜਾਂਦਾ ਖੇਲਣ ਜਾਂਦਾ ਹਾਂਜੀ ਹਮ, ਤੇ ਮੈਂ ਪਰ ਭੇਜਦੀ ਨੀ ਜਿੱਦਾਂ ਸਵੇਰੇ ਹਾਂ ਘੱਟ ਵੱਧ ਹੀ ਭੇਜਦੀ ਆ, ਪਰ ਮਾਹੌਲ ਨੀ ਹੈਗਾ। ਹਾਂਜੀ ਮਾਹੌਲ ਨੀ ਹੈਗਾ ਬੱਚਿਆਂ ਨੂੰ ਭੇਜਣ ਦਾ। ਹਾਂ ਪਰ ਚਲੋ ਕੀ ਕਰੀਏ ਹੁਣ? ਭੇਜਣਾ ਪੈਂਦਾ ਕਿਸੇ ਵੇਲੇ ਨਾ। ਨਾ ਭੇਜੋ ਫਿਰ ਘਰ ਹੀ ਚਿੜ-ਚਿੜ-ਚਿੜ-ਚਿੜ ਬੱਚੇ ਕਰਦੇ ਨੇ।
ਹਾਂਜੀ ਬਹੁਤ ਜ਼ਿਆਦਾ ਕਰਦੇ ਆ।
ਹਾਂਜੀ ਹਾਂ। ਕਹਿੰਦੇ ਫਿਰ ਕਹਿੰਦੇ ਸਾਰੀ ਅਸੀਂ ਘਰ ਹੀ ਰਹੀਏ, ਬਾਹਰਲੀ ਖਾਣੀ ਪੈਣੀ, ਬਾਹਰਲੀ ਹਵਾ ਪਰ ਬਾਹਰਲੀ ਹਵਾ ਹੁਣ ਹਾਨੀਕਾਰਕ ਇਨਵਾਇਰਮੈਂਟ ਹੀ ਨਹੀਂ ਸਹੀ ਹੈਗਾ ਬਾਹਰ ਦਾ।
ਹਾਂਜੀ ਜੇ ਪੇੜ ਪੌਦੇੇ ਲੱਗੇ ਹੋਣ ਤਾਂ ਠੰਡੀ ਹਵਾ ਵ ਆਉਂਦੀ ਆ ਵਧੀਆ ਛਾ ਆਉਂਦੀ ਆ। ਅੱਜ ਕੱਲ ਉਹ ਪਹਿਲਾਂ ਵਾਲੇ ਸਮਿਆਂ ਚ ਸਹੀ ਹੁੰਦਾ ਸੀ।
ਹਾਂਜੀ ਬਿਲਕੁਲ ਸਹੀ ਗੱਲ ਹੈ। ਹੁਣ ਜਿ ਉੱਥ ਉਹ ਚੀਜ਼ ਲੱਬਦੀਆਂ ਹੁਨ ਤੇ ਬਿਲਕੁਲ ਨ ਲੱਭਦੀਆਂ ਉਹ ਚੀਜਾ ਹਾਂਜੀ। ਹੁਣ ਕਹਿੰਦੇ ਵੀ ਇਹ ਚਲੋ ਅੱਗੇ ਕਹਿਣਾ ਖੂਹਾਂ ਦੇ ਥੱਲੇ ਉੱਥੇ ਮੋਟਰ ਲੱਗੀ ਹੋਈ ਹੈ। ਚਲੋ ਚੱਲਦੇ ਆ ਪੁਰਾਣੇ ਜਮਾਨੇ ਚ ਪਿਛਲੀਆਂ ਗੱਲਾਂ ਸੀਆਂ ਬੋਰਡ ਥੱਲੇ ਚੱਲਦੇ ਤਾਜ਼ੀ ਹਵਾ ਹੁੰਦੀ ਆ ਉੱਥੇ ਏਦਾਂ ਹੀ ਓਦਾਂ ਹੁਣ ਕਿੱਥੇ ਪਰ, ਹੂ ਹੂ ਨਹੀਂ ਹੁਣ ਬੱਚੇ ਇਹ ਚੀਜ਼ਾਂ ਪਸੰਦ ਨਹੀਂ ਕਰਦੇ, ਕਹਿੰਦੇ ਹਾਏ ਓਪਨ ਚ ਸੋਹਣਾ, ਜੇ ਬੱਚਿਆਂ ਨੂੰ ਕਹਿ ਦੋ ਲਾਈਟ ਹੈਨੀ ਕਿ ਚਲੋ ਛੱਤ ਤੇ ਚੱਲਦੇ ਆਪਾਂ ਸੋ ਜਾਣੇ ਜਾ ਕੇ ਹਾਏ ਸਾਡੇ ਕੋਲ ਹੀ ਸੋਣਾ, ਕਹਿੰਦੇ ਨਹੀਂ, ਹਮ ਗਰਮੀ ਬਹੁਤ ਹੈਂ ਗਰਮੀ ਬਹੁਤ ਹੈ ਬੱਚੇ
ਵਧੀਆ ਜੀ, ਨਾਲੇ ਆਪਾਂ ਨੂੰ ਫਲ ਮਿਲਦਾ ਰਹਿੰਦਾ ਜੇ ਪੌਦਾ ਘਰੇ ਲੱਗਿਆ ਹੋਏਗਾ ਤਾਂ।
ਹਾਂਜੀ-ਹਾਂਜੀ।
ਆਪਾਂ ਨੂੰ ਬਾਲਣ ਵੀ ਮਿਲਦਾ ਰਹਿੰਦਾ, ਅੱਜ ਕੱਲ੍ਹ ਸਬ ਪੱਟ ਤੇ ਸਭ
ਹਾਂਜੀ-ਹਾਂਜੀ ਹੈ ਹੀ ਨਹੀਂ ਬੱਚਿਆਂ ਨੂੰ। ਕੋਈ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਕੁਛ ਲਗਾ। ਆਹਨ ਹੀ ਨੀ ਦਿੰਦੇ ਹੈਗੇ ਏਹ ਤਾਂ ਘਰ ਚ, ਨਹੀਂ-ਨਹੀਂ-ਨਹੀਂ ਪੇੜ ਪੌਦੇ ਨਹੀਂ ਲਗਾਣੇ। ਪਰ ਇਹ ਨੀ ਪਤਾ ਬੱਚੇ ਨੂੰ ਕਿੰਨੇ ਬੈਨੀਫਿਟ ਏ ਇਹਨਾਂ ਚੀਜ਼ਾਂ
ਹਾਂਜੀ ਬਹੁਤ ਜ਼ਿਆਦਾ।
ਇਨਵਾਇਰਮੈਂਟ ਸਹੀ ਰਹਿੰਦਾ ਵਾ, ਸਰੀਰ ਵੀ ਹੈਲਥੀ ਰਹਿੰਦਾ ਥੋੜਾ ਤਾਜ਼ੀ ਹਵਾ ਵਿੱਚ। ਹਮ ਤੇ ਗਰਮੀ ਨੀ ਵੋ ਵੀ ਬਰੰਦਾ ਕਰਨ ਜਾਵੇ ਤੇ ਕਿੱਥੇ ਕਰਨ ਜਾਵੇ? ਇੰਨਾ ਪੋਲਿਊਸ਼ਨ ਬੂਰਾ ਹਾਲ।
ਹਾਂਜੀ ਬਹੁਤ ਜ਼ਿਆਦਾ।
ਬਹੁਤ ਜ਼ਿਆਦਾ ਹ ਗੱਡੀਆਂ ਦੇਖੋ ਕਿੱਦਾਂ ਚੱਲਦੀਆਂ ਵਾ, ਰੋਡਾਂ ਤੇ ਬੁਰਾ ਹਾਲ ਹੋਇਆ ਹੁੰਦਾ। ਬਾਹਰ ਸੈਰ ਕਰਨ ਵੀ ਜਾਓ, ਤੇ ਉਹ ਵੀ ਬਸ ਅੰਦਰ ਧੂੰਆਂ ਵਗੈਰਾ ਹੀ ਜਾਂਦਾ ਹੈ ਅੰਦਰ ਸਾਰਾ।
ਹਾਂਜੀ ਗੱਡੀ ਵਾਲਾ ਬੰਦਾ ਵਧੀਆ ਏ ਸੀ ਵਿੱਚ ਘੁੰਮਦਾ ਰਹਿੰਦਾ, ਕੋਈ ਬਾਈਕ ਵਾਲਾ ਤੋਂ
ਹਾਂਜੀ-ਹਾਂਜੀ ਬਾਈਕ ਵਾਲਾ ਬਸ-ਬਸ ਗੱਡੀ ਵਾਲਾ ਬਾਈਕ ਵਾਲੇ ਨੂੰ ਕੁਛ ਨੀ ਸਮਝਦਾ, ਬਾਈਕ ਕ ਸਾਈਕਲ ਵਾਲੇ ਨੂੰ ਨਹੀਂ ਕੁੱਛ ਸਮਝਦਾ। ਹਾਂਜੀ, ਬਸ ਸਾਰਾ ਉਹਨੂੰ ਆਪੋ ਤਾਂ ਪਈ ਆ ਆਪਣੀ। ਹਮ ਚਲੋ ਸਾਈਕਲ ਦਾ ਇਹ ਆ ਥੋੜ੍ਹਾ ਵਰਜਿਸ਼ ਹੋ ਜਾਂਦੀ ਆ। ਤੇ ਥੋੜਾ ਚਲੋ ਬੰਦਾ ਹੋ ਜਾਂਦਾ ਸਾਈਕਲ ਦਾ ਇਹ ਜੀ ਪੈਟਰੋਲ, ਡੀਜ਼ਲ ਦਾ ਖਰਚਾ ਨਹੀਂ ਹੈਗਾ। ਚਲਾਉਣਾ ਚਾਹੀਦਾ ਹਾਂਜੀ ਸਵੇਰੇ ਪਰ ਹੁਣ ਕਿੱਥੇ ਬੱਚੇ ਨਹੀਂ ਮ ਇੰਨੀਆਂ ਬੱਚਿਆਂ ਨੂੰ ਸਹੂਲਤਾਂ, ਨਹੀਂ ਐਕਟੀਵਾ ਦੇ ਦੋ, ਬਾਈਕ ਦੇ ਦੋ, ਗੱਡੀ ਦੇ ਦੋ ਬੱਸ। ਸ਼ਰਮ ਆਉਂਦੀ ਹੈ ਹਾਂਜੀ, ਉਹ ਹੁਣ ਪੇਟਸ ਨੂੰ ਨੀ ਚਲਾਉਣ ਦਿੰਦੇ, ਕਹਿੰਦੇ ਨਹੀਂ ਹੁਣ ਨੀ ਚਲਾਉਣਾ ਏ। ਕੋਈ ਚਲਾਉਦਾ ਹੈ, ਚਲਾਉਣ ਵਾਲੀ ਚੀਜ਼ ਹੈ, ਅਸੀਂ ਆਪਨੇ ਪਾਪਾ ਨਾਲ ਬਹਿ ਕੇ ਸਾਈਕਲ ਤੇ ਚਲੇ ਜਾਂਦੇ ਸੀ। ਜਿੱਥੇ ਜਾਣਾ ਪਹਿਲੇ ਦੀਆਂ ਗੱਲਾਂ ਸਾਈਕਲ ਤੇ ਚਲੇ ਜਾਣਾ, ਸਾਈਕਲ ਤੇ ਆ ਜਾਣਾ, ਆਂ ਤੇ ਹੁਨ ਹੀ ਚਲੋ ਹੁ ਮੈਰਿਜ ਹੋਈ ਨੂੰ ਮੇਰੇ ਹੋ ਗਏ ਆ, ਮਤਲਬ ਵੀਹ ਕੁ ਸਾਲ ਹੋ ਗਏ ਆ, ਤੇ ਹੁਣ ਦੇਖਲਓ। ਹੁਣ ਏਹ ਸਾਰੀਆਂ ਚੀਜ਼ਾਂ ਵੀਜ਼ਾ ਚੱਲ ਪਈਆਂ, ਛੋਟੀ ਏ
ਹਾਂਜੀ ਉਦੋਂ ਫੋਨ ਵਗੈਰਾ ਵੀ ਨਹੀਂ ਹੁੰਦੇ ਸੀ਼। ਕਿ ਅੱਜ ਕੱਲ ਫੋਨ ਨਾਲ ਵੀ ਬਹੁਤ ਹੁੰਦਾ ਨਾ ਕੁਝ ਗਲਤ ਵੀ ਆ ਫੋਨ ਚਲਾਉਣ ਨਾਲ ਮਿਲਦਾ ਆਪਾਂ ਨੂੰ ਕੁਝ ਚੰਗੀ ਗੱਲਾਂ ਵੀ ਬਹੁਤ ਮਿਲਦੀਆਂ
ਚੰਗੀਆਂ ਗੱਲਾਂ ਵੀ ਹਾਂਜੀ ਇਹ ਤਾਂ ਆਪਣਾ ਮਾਇੰਡ ਆ ਜਿਹਦੇ ਨੂੰ ਸੈਟਅਪ ਕਰ ਲਓ, ਕਰਲਓ ਪਰ ਸਹੀ ਯੂਜ ਕਰਨਾ ਸਹੀ ਤਰ੍ਹਾਂ ਜੇ ਪਰਮਾਤਮਾ ਨੇ ਚਲੋ ਜੇ ਤੁਹਾਨੂੰ ਆਪਣੀ ਕੋਮਨ ਸੈਂਸ ਆ ਸਹੀ ਯੂਜ ਕਰਨਾ ਚਾਹੀਦਾ ਫੋਨ ਦਾ ਹਮ ਅਸੀਂ ਕਿਸੇ ਵੇਲੇ ਆਪਣੇ ਪੇਟਸ ਨੂੰ ਨਹੀਂ ਮਿਲ ਸਕਦੇ ਚਲੋ ਜਾਣਾ ਦੂਰ ਜਾਣਾ ਨਹੀਂ ਜਾ ਹੁੰਦਾ ਚਲੋ ਫੋਨ ਤੇ ਗੱਲ ਕਰਲੋ ਵੀਡੀਓ ਕੋਲ ਤੇ ਦੇਖ ਲੋੋ ਉਹਨਾਂ ਨੂੰ
ਹਾਂਜੀ।
ਹ ਹੈ ਤੇ ਹੈ ਚਲੋ ਕੀ ਕਰ ਸਕਦੇ ਉਹਨਾ ਨੂੰ? ਵੈਸੇ ਜਿਹੜੇ ਪਿੰਡਾਂ ਵਿੱਚ ਆ, ਉਹਨਾਂ ਨੂੰ ਜ਼ਿਆਦਾ ਵਧੀਆ ਹਾਂਜੀ-ਹਾਂਜੀ ਹਾਜੀ-ਹਾਂਜੀ, ਸਾਈਡਈਫੈਕਟ ਪਰ ਇਹ ਆਪਣੀ ਸੋਚ, ਆਪਣੀ ਥਿੰਕਿੰਗ ਆ ਨਾ, ਜਿੱਧਰਲੇ ਪਾਸੇ ਮਰਜ਼ੀ ਲੈ ਜਾਓ। ਹਾਂ ਬਸ ਇਹੀ ਯੂਜ ਕਰਨੀਆਂ ਚਾਹੀਦੀਆਂ ਜੇ ਪਰਮਾਤ ਨੇ ਚਲੋ ਦਿੱਤੀ ਆ ਮਤਲਬ ਸਾਰੇ ਟੈਕਨੋਲੋਜੀ ਵਗੈਰਾ ਵਧੀਆ ਹੈਗੀ ਆ ਤੇੋਂ ਵਧੀਆ ਚੁਜ ਕਰੋ ਇਹਨੂੰ
ਹਾਂਜੀ ਕਿਤਾਬਾਂ ਪੜਨੀਆਂ ਵਧੀਆ ਲੱਗਦੀਆਂ ਤੁਹਾਨੂੰ
ਹਾਂਜੀ, ਹਾਂਜੀ
ਹਾਂਜੀ ਇਹਦੇ ਨਾਲ ਵੀ ਬਹੁਤ
ਹਾਂਜੀ ਗਿਆਨ ਮਿਲਦਾ ਸਿੱਖਣ ਨੂੰ ਹਾਂਜੀ ਸਿੱਖਣ ਨੂੰ ਮਿਲਦਾ ਹਾਂਜੀ ਗਿਆਨ ਮਿਲਦਾ ਹਾਂਜੀ। ਬਸ ਅੱਬਲ ਤਾਂ ਫੋਨ ਚਲਾਉਣਾ ਨੀ ਜੇ ਫੋਨ ਚਲਾਉਣਾ ਕੋਈ ਧਾਰਮਿਕ ਚੀਜ਼ਾਂ ਦੇਖਣੀਆਂ ਕੋਈ ਬਸ ੱਦਾਂ ਦੀਆਂ ਚੀਜ਼ਾਂ ਦੇਖ ਲਿਆ ਤੇ ਵਧੀਆ ਲੱਗਦਾ ਦੇਖਣ ਚ ਫਿਰ
ਹਾਂਜੀ, ਹਾਂਜੀ ਆਲੇ ਦੁਆਲੇ ਬਾਰੇ ਜਾਣਕਾਰੀ ਰ ਰਹਿੰਦੀ ਹੈ ਵਧੀਆ ਸਾਫ ਸੁਥਰਾ ਰੱਖਣਾ ਚਾਹੀਦਾ ਆਪਾਂ ਨੂੰ
ਹਾਂਜੀ, ਹਾਂਜੀ, ਹਾਂਜੀ ਫੈਲਦੀ ਹੈ ਤਾਂ ਹੈ ਹੀ ਆ ਸਫਾਈ ਰੱਖਣੀ ਇਨਵਾਇਰਮੈਂਟ ਵਧੀਆ ਰੱਖਣਾ ਚਾਹੀਦਾ ਆਪਣੇ ਆਸੇ ਪਾਸੇ ਸਾਰਾ
ਹਾਂਜੀ ਜੇ ਇਨਵਾਇਰਮੈਂਟ ਵਧੀਆ ਹੋਏਗਾ ਤਾਂ ਫਿਰ ਆਪਾਂ ਨੂੰ ਨਾ ਬਿਮਾਰੀ ਲ
ਹਾਂਜੀ, ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਆ ਪੰਦਰ ਸੌ ਹੈਲਥ ਨਾਲ ਵੱਧ ਕੇ ਕਿਹੜੀ ਚੀਜ਼ ਆ ਆਪਣੀ ਹ ਆਪਣੀ ਹੈਲਥ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਵਾ
ਹਾਂਜੀ, ਹਾਂਜੀ
ਹਾਂ ਬੱਚੇ ਇਹ ਸਮਝਦੇ ਨੀ ਇਹ ਚੀਜ਼ਾਂ ਚੀਜ਼ ਨੁਕਸਾਨ ਵਾਲੀ ਆ ਚਲੋ ਹੁਣ ਆਪਾਂ ਆਗੇ ਇਸ ਤਾਂ ਸਾਨੂੰ ਤੇ ਪਤਾ ਇਹ ਚੀਜ਼ ਨੁਕਸਾਨ ਵਾਲੀ ਆ ਆਪਾਂ ਆਪਣੇ ਬੱਚੇ ਨੂੰ ਰੋਕ ਸਕਦੇ ਹਾਂ ਟੋਕ ਸਕਦੇ ਹਾਂ ਵੀ ਨਹੀਂ ਬੇਟਾ ਇਹ ਚੀਜ਼ ਏਦਾਂ ਦੀ ਗਏ ਸੀ ਜਿਦਾਂ ਸਾਰੇ ਬੱਚੇ ਓਕੇ ਜੀ ਓਕੇ ਠੀਕ ਠੀਕ ਜੀ। ਵਾਗੇ।